ਹਾਂਜੀ
ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਭੈਣ ਜੀ ਤੁਹਾਡਾ?
ਹਾਂਜੀ ਵਧੀਆ ਤੁਸੀਂ ਦੱਸੋ?
ਭੈਣ ਜੀ ਮੈਂ ਵੀ ਵਧੀਆ ਵਾਂ, ਕੀ ਕਰ ਕਰਦੇ ਪਏ ਓ
ਖਾ, ਬਸ ਬੈਠੇ ਹੋਏ ਆ ਤੁਸੀਂ ਦੱਸੋ ਕੀ ਕਰਦੇ ਪਏ?
ਬਸ ਕੁਛ ਨੀ ਭੈਣ ਜੀ ਮੈਂ ਹੁਣੇ ਕੋ ਫਿਰ ਕੇ ਆਈ ਆ ਸ਼ੋਪਿੰਗ ਕਰਨ ਗਈ ਸੀ, ਸ਼ਾਪਿੰ ਗ ਕਰਕੇ ਆਈ ਆ ਮੈਂ ਨਾ
ਅੱਛਾ, ਅਸੀਂ ਤੇ ਗਏ ਨੀ ਕੀਤੇ ਅੱਜ ਜਾਵਾਂਗੇ ਹੁਣੇ।
ਆ ਕੇ ਲੰਮੇ ਪਈ ਆ ਮੈਂ ਕਿਹ ਚੱਲ ਭੈਣ ਜੀ ਨੂੰ ਯਾਦ ਈ ਕਰ ਲਵਾਂ।
ਹਾਂਜੀ, ਭੈਣ ਜੀ ਵਧੀਆ ਕਿੱਤਾ ਤੁਸੀਂ ਯਾਦ ਤੇ ਸ਼ੁਕਰ ਹੋਏ ਤੁਸੀਂ ਯਾਦ ਕੀਤਾ ਸਾਨੂੰ
ਹਾਂਜੀ, ਬਸ ਸ਼ੋਪਿੰਗ ਕੀਤੀ ਏ।
ਅੱਛਾ ਕੀ-ਕੀ ਲਿਆਏ ਓ ਸ਼ੋਪਿੰਗ ਤੇ? ਕੀਤੀ ਏ ਕਿਹੜੀ-ਕਿਹੜੀ ਸ਼ੋਪਿੰਗ ਕੀਤੀ ਏ?
ਭੈਣ ਜੀ ਅਸੀਂ ਨਾ ਦਾਲਾਂ ਲੈ ਕੇ ਆਏ ਆ।
ਯਾਨੀ ਕਿ ਸੌਦਾ ਲੈ ਕੇ ਆਏ ਓ ਅੱਜ।
ਹਾਂਜੀ, ਭੈਣ ਜੀ ਗਰੋਸਰੀ ਲੈ ਕੇ ਆਏ ਆ।
ਅੱਛਾ ਭੈਣ ਜੀ। ਹੋਰ ਦੱਸੋ ਭੈਣ ਜੀ ਹੋਰ ਕੀ ਖਰੀਦਿਆ?
ਭੈਣ ਜੀ ਅਸੀਂ ਬੜਾ ਸਮਾਨ ਲੈ ਕੇ ਆਏ ਆ ਭੈਣ ਜੀ। ਗਰੋਸਰੀ ਦਾ ਲਿਆਏ ਆ ਭੈਣ ਜੀ।
ਹਾਂਜੀ।
ਹੋਰ ਸੁਣਾਓ।
ਹਾਂਜੀ ਭੈਣ ਜੀ, ਹੋਰ ਦੱਸੋ ਤੁਸੀਂ?
ਬਸ ਠੀਕ- ਠਾਕ ਭੈਣ ਜੀ, ਭਾਜੀ ਠੀਕ ਨੇ?
ਹਾਂਜੀ, ਭਾਜੀ, ਭਾਜੀ, ਬਿਲਕੁਲ ਠੀਕ ਨੇ, ਚੜ੍ਹਦੀ ਕਲਾ- ਚੜ੍ਹਦੀ ਕਲਾ।
ਚਲੋ ਭੈਣ ਜੀ ਚੜਦੀ ਕਲਾ 'ਚ ਰਹਿਣਾ ਚਾਈਦਾ ਏ।
ਹਾਂਜੀ, ਭੈਣ ਜੀ, ਵਾਹਿਗੁਰੂ ਦੀ ਕਿਰਪਾ।
ਡਾ
ਤੁਸੀਂ, ਠੀਕ ਓ?
ਹਾਂਜੀ-ਹਾਂਜੀ, ਮੈਂ ਤੇ ਠੀਕ ਆ। ਤੁਸੀਂ ਅੱਜ ਗਏ ਨੀ, ਕਿਤੇ ਘੁੰਮਣ ਭੈਣ ਜੀ?
ਬਸ ਤਿਆਰ ਹੋਈ ਸੀ, ਕਿੱਥੇ ਨੀ ਗਈ ਹੁਣ ਜਾਵਾਂਗੀ ਥੋੜ੍ਹੀ, ਮੈਂ ਕਿਹਾ ਚਾਹ, ਪੀਣਾ ਚਾਹ
ਤੁਸੀਂ, ਹਜੇ ਗਏ ਨੀ?
ਜਾਣਾ ਹੈ, ਭੈਣ ਜੀ।
ਅੱਛਾ, ਅੱਛਾ-ਅੱਛਾ। ਹੋਰ ਸੁਣਾਉ ਭੈਣ ਜੀ, ਛੁੱਟੀਆਂ ਬਿਤਾਏ ਔ?
ਹੋਰ ਬਿਤਾਏ ਆਂ, ਛੁੱਟੀਆਂ ਬਿਤਾਏ ਆਂ। ਘੁੰਮ, ਫਿਰ ਆਏ।
ਅੱਛਾ ਭੈਣ ਜੀ, ਮੈਂ ਤੁਹਾਨੂੰ ਤਾਂ ਯਾਦ ਕੀਤਾ ਸੀ, ਮੈਂ ਤੁਹਾਨੂੰ ਸੂਟ ਦੇ ਕੇ ਗਈ ਸੀ।
ਹਾਂਜੀ ਭੈਣ ਜੀ, ਬਸ ਮੈਂ ਬਣਾਉਂਦੀ ਪਈ ਹਾਂ, ਲੱਗੇ ਹੋਏ, ਤੁਹਾਡੇ ਹੀ ਸੂਟ ਲੱਗੇ ਹੋਏ ਨੇ।
ਹਾਂ, ਨਹੀਂ ਭੈਣ ਜੀ ਮੈਨੂੰ ਚਾਹੀਦੇ ਸੀ ਨਾ, ਬੜੇ ਜ਼ਰੂਰੀ।
ਕਦੋਂ ਚਾਹੀਦੇ ਨੇ, ਤੁਹਾਨੂੰ?
ਮੈਨੂੰ ਤਾਂ ਬੜੇ ਜ਼ਰੂਰੀ ਚਾਹੀਦੇ ਸੀ, ਮੈਂ ਨਾ ਜਾਣਾ ਸੀ ਜਰਾ ਭੈਣ ਵੱਲ ਨਾ, ਆਪਣੀ
ਹੁਣੇ, ਤੇ ਭੈਣ ਜੀ
ਮੈਂ ਜਾਣਾ ਸੀ, ਹਰਿਆਣਾ।
ਅੱਛਾ-ਅੱਛਾ। ਕੋਈ ਗੱਲ ਨਹੀ, ਦੇ ਦਾਂਗੀ ਮੈਂ ਥੋੜੇ ਦਿਨ ਤੱਕ, ਕਦੋਂ ਜਾਣਾ ਮੈਨੂੰ ਡੇਟ ਦੱਸ ਦੋ ਉਸ ਤੋਂ ਪਹਿਲੇ ਮੈਨੂੰ ਹੋਏਗਾ, ਕਿ ਮੈਨੂੰ ਦੇਣੇ ਨੇ ਫੇਰ ਮੈਨੂੰ ਦੱਸ ਦੋ ਨਾ
ਮੈਂ ਭੈਣ ਜੀ, ਅਗਲੇ ਹਫ਼ਤੇ ਜਾਣਾ ਏ।
ਅਗਲੇ ਹਫ਼ਤੇ ਕਿੰਨੀ ਤਰੀਕ ਵੀ ਤਾਂ ਹੁੰਦੀ ਹੈਗੀ, ਅਗਲੇ ਹਫ਼ਤੇ ਤੇਸ਼ ਚ ਤੇ ਬੜੇ ਜ਼ਿਆਦਾ ਤਰੀਕ ਆਉਂਦੀ ਆ।
ਅੱਛਾ, ਤੁਸੀਂ ਨਾ ਮੈਨੂੰ ਨਾ ਪੰਦਰਾਂ ਤੱਕ ਦੇ ਦੋਗੇ?
ਪੰਦਰਾਂ, ਅੱਜ ਕਿੰਨੀ ਹੋਈ ਏ?
ਅੱਜ, ਭੈੰਜੀ ਪੰਜ ਹੋ ਗਈ ਏ
ਪੰਜ ਹੋ ਗਈ, ਪੰਦਰਾਂ ਤੱਕ ਲੈ ਲੈਣਾ, ਕੋਈ ਗੱਲ ਨੀ, ਤੁਸੀਂ ਕਦੋਂ ਜਾਣਾ?
ਮੈਂ ਪੰਦਰਾਂ ਨੂੰ ਈ ਜਾਣਾ, ਭੈਣ ਜੀ।
ਅੱਛਾ, ਤੁਸੀਂ ਪੰਦਰਾਂ ਨੂੰ ਜਾਣਾ, ਪੰਦਰਾਂ ਨੂੰ ਈ ਸੂਟ ਮੰਗਦੇ ਪਏ ਹੋ, ਇਹ ਕੀ ਗੱਲ ਹੈ?
ਹਾਂ, ਮੈਂ ਕਿਹਾ ਚਲੋ ਤਿਆਰ ਕਰ ਦੇਣਾ ਨਾ ਪੰਦਰਾਂ ਤੱਕ, ਪੰਦਰਾਂ ਰਾਤ ਨੂੰ ਜਾਣਾ ਭੈਣ ਜੀ ਮੈਂ
ਠੀਕ ਹੈ, ਠੀਕ ਹੈ ਭੈਣਜੀ ਕੋਈ ਗੱਲ ਨੀ ਦੇ ਦਾਂਗੀ ਮੈਂ, ਟੈਸ਼ਨ ਨੀ ਲੈਣੀ ਚੌਦਾਂ ਨੂੰ ਹੀ ਦੇ ਦਾਂਗੀ ਤੁਹਾਨੂੰ ਉਸ ਤੋਂ ਪਹਿਲਾਂ ਹੀ ਕਰਦਾਂਗੀ ਇੱਕ ਦੋ ਤੋਂ ਪਹਿਲੇ ਹੀ ਕਰਦਾਂਗੀ। ਕੋਈ ਨ੍ਹੀ, ਹੌਲੀ- ਹੌਲੀ ਕਰ ਦਾਂਗੀ ਮੈਂ ਤੁਹਾਡੇ ਸੂਟ, ਫਰਸ਼ੀ ਸਲਵਾਰ ਵੀ ਬਣਾਉਨੀ, ਮੈਂ ਬਹੁਤ ਅੱਛੀ ਬਣਾਉਂਦੀ ਆ, ਫਰਸ਼ੀ ਸਲਵਾਰ
ਹਾਂਜੀ, ਭੈਣ ਜੀ ਮੈਂ ਤੁਹਾਨੂੰ ਪੰਜ ਸੂਟ ਦੇ ਕੇ
ਹਾਂਜੀ, ਮੈਂ ਉਹੀ ਕਹਿ ਰਹੀ ਹਾਂ, ਫਰਸ਼ੀ ਸਲਵਾਰ ਚ ਥੋੜਾ ਟਾਈਮ ਲੱਗੇਗਾ, ਮੈਂ ਪੁੱਛ ਸੱਚੀ ਬੜੇ ਖਰਚੇ ਹੁੰਦੇ ਨੇ
ਅੱਛਾ।
ਹਾਂਜੀ ਤੇ ਉਹ ਦੋ ਸੂਟ ਹਾਂਜੀ, ਪਤਾ ਮੈਨੂੰ ਭੈਣ ਜੀ ਲਿਖਿਆ ਹੋਇਆ ਤੁਸੀਂ ਲਿਖਵਾਇਆ ਸਾਰਾ ਕੁਛ
ਹਾਂਜੀ ਤੇ ਤਿੰਨ ਦੇ ਪਲਾਜ਼ੋ ਬਣਾਉਣੇ ਨੇ
ਹਾਂਜੀ ਪੈਂਟ ਕਟ ਬਣਾਉਣੇ ਕਿੱਦਾਂ ਦੇ ਬਣਾਉਣੇ ਨੇ, ਖੁੱਲ੍ਹੇ -ਖੁੱਲ੍ਹੇ ਬਣਾਉਣੇ ਨੇ
ਖੁੱਲੇ ਪਲਾਜ਼ੌ ਬਣਾਉਣੇ ਨੇ ਭੈਣ ਜੀ।
ਖੁੱਲੇ ਹਵਾਦਾਰ
ਹਾਂਜੀ।
ਕੋਈ ਗੱਲ ਨਹੀਂ, ਕੋਈ ਗੱਲ ਨੀ, ਮੈਂ ਬਣਾ ਦਵਾਂਗੀ ਭੈਣ ਜੀ ਬਣਾ ਦਵਾਂਗੀ।
ਥੋੜਾ ਨਾ ਨੈਕ, ਸੋਹਣਾ ਜਿਹਾ ਬਣਾਉਣਾ ਗਲੇ
ਗਲੇ ਸੋਹਣੇ ਜੇ ਕੋਈ ਅਗਰ ਡਿਜ਼ਾਇਨ ਹੋਏ ਤਾਂ ਮੈਨੂੰ ਪਲੀਜ਼ ਭੇਜੋ। ਮੈਂ ਬਣਾ ਦਵਾਂਗੀ ਜ਼ਰੂਰ।
ਹਾਂਜੀ, ਗੋਲ ਨਾ ਮੈਨੂੰ ਪਸੰਦ ਨਹੀਂ ਹੈਗੇ, ਭੈਣਜੀ
ਤੇ ਅ ਇੱਕ ਸਵੀਟ ਹਾਰਟ ਗਲਾ ਬਣਾਉਣਾ ਸਵੀਟ ਹਾਰਟ,
ਹਾਂਜੀ ਉਹ ਬਹੁਤ ਸੋਹਣਾ ਲੱਗਦਾ,,,,, ਟ
ਅੱਛਾ,,,, ਤੇ ਬਾਹਵਾਂ ਕਿੱਦਾਂ ਦੀ ਰੱਖਾਂ ਅੰਬਰਾਲਾ ਕਟ ਅੰਬਰਾਲਾ,,
ਕੀ ਸਾਦੀ ਨਾ,,
ਪਾਕਿਸਤਾਨੀ ਬਾਂਹ ਓਕੇ -ਓਕੇ,,
ਹਾਂਜੀ,,,, ਮਤਲਬ ਜਿਹੜੇ,,,, ਹਾਂਜੀ- ਹਾਂਜੀ, ਉਹ,,,, ਪਲਾਜੋ ਵਾਲ ਦੀ ਸ਼ਰਟਾ ਆ ਨਾ, ਜਿਨ੍ਹਾਂ ਦੇ ਪਲਾਜ਼ੋ ਬਣਾਉਣੇ ਨੇ? ਉਹਨਾਂ ਦੀਆਂ ਬਾਜ਼ੂ ਬਣਾਉਣੀਆਂ ਨੇ ਓਦਾਂ ਦੀਆਂ ਪਾਕਿਸਤਾਨੀ,
ਅ,,,,,, ਅੱਛਾ- ਅੱਛਾ!
ਹਾਂਜੀ!
ਠੀਕ ਹੈ ਕੋਈ ਗੱਲ ਨੀ, ਟੈਨਸ਼ਨ ਨਹੀ ਲੈਣੀ,
ਹਾਂਜੀ- ਹਾਂਜੀ,,,,, ਹਾਂਜੀ, ਤੁਸੀ ਮੇਰੀ ਜ਼ਰੂਰ ਬਣਾ ਦੇਣਾ ਭੈਣ ਜੀ,
ਹਾਂਜੀ,,,, ਤੇ ਮੈਂ ਕਿਹਾ ਸੀ ਸੂਟ ਦੀਆਂ ਲੈਸਾਂ ਲੁੱਸਾ ਵੀ ਦੇ ਗਏ ਸੀ ਕੁਛ ਲੱਸਾ ਵੀ ਲਗਾਉਣੀਆਂ ਤੇ ਦੱਸ ਦੇਣਾ ਮੈਨੂੰ,, ਮੈੰ ਵੈਸੇ ਲੈ ਆਵਾਂਗੀ ਮੈਂ ਲਗਾ ਦਾ ਗਈ,,
ਹਾਂਜੀ -ਹਾਂਜੀ,,, ਹਾਂਜੀ ਮੈਂ ਦੋ ਸੂਟ,
ਕੋਈ ਲੈਸਾਂ ਵਾਲਾ ਵੀ ਡਿਜ਼ਾਇਨ ਬਣਾਉਣਾ ਦੱਸ ਦੋ ਮੈਨੂੰ, ਮੈਨੂੰ ਹੁਣੀ ਦੱਸ ਦੋ, ਫੇਰ ਤੁਸੀਂ ਕੱਟਣ ਲੱਗੇ ਤੁਸੀਂ ਫਿਰ ਮੈਨੂੰ, ਫਿਰ ਚ ਇਹ ਲੈਸ ਲਾਉਣੀ ਹੈ ਤੇ ਉਹ ਚ ਉਹ ਲੈਸ ਲਗਾਉਣੀ ਹੈ, ਹਾਂਜੀ!
ਨਹੀਂ ਭੈਣਜੀ ਦੱਸ ਕੀ ਗਈ ਦੀਆਂ,
ਹਾਂ ਤੇ ਲੈਸਾਂ ਅੱਛੀ ਲਗਾਉਣੀਆਂ ਉਹ ਨੀ ਦੱਸ ਕੇ ਗਏ ਤੁਸੀਂ ਭੈਣਜੀ,, ਮੈਨੂੰ, ਲੈਸਾਂ ਕਿਹੜੀਆਂ ਵਿੱਚ ਲਗਵਾਉਣੀਆਂ ਉਹ ਨੀ ਤੁਸੀਂ ਮੈਨੂੰ ਦੱਸ ਕੇ ਗਏ,
ਹੋ,
ਨਹੀ ਭੈਣ ਜੀ ਚਾਹ ਬਣਾਉਦੀ ਪਈ ਮੈਂ ਕਿੱਥੇ ਸੋਣਾ,
ਅੱਛਾ, ਅੱਛਾ ਤੁਹਾਡੀ ਆਵਾਜ਼ ਨੀ ਆਉਂਦੀ ਪਈ ਸੀ ਭੈਣਜੀ,,,,
ਹੈ!
ਤੁਸੀ ਚਾਹ ਕਿੱਦਾਂ ਬਨਾ ਰਹੇ ਹੋ ਭੈਣ ਜੀ?
ਚਾਹ- ਚਾਹ, ਚਾਹ ਤੁਸੀਂ ਕਿੱਦਾਂ ਬਣਾਉਂਦੇ ਤੁਸੀ ਅਲੱਗ ਚਾਹ ਬਣਾਉਂਦੇ ਹੋ ਮੈ, ਚਾਹ ਪੱਤੀ ਵਾਲੀ ਚਾਹ ਬਨਾਦੇ ਆ,
ਕਿੱਦਾਂ ਬਣਾਦੇ ਥੋੜ੍ਹੀ ਕੋਈ ਰੈਸਪੀ ਵਗੈਰਾ?
ਤੁਹਾਨੂੰ ਚਾਹ ਵੀ ਬਨਾਣੀ ਆਉਂਦੀ, ਕੋਈ ਬਾਤ ਨੀ ਮੈਂ ਦੱਸ ਦੇਨੀ ਆ ਤੁਹਾਨੂੰ, ਦੇਖੋ ਤੁਸੀ ਲਾਚੀ, ਮੋਟੀ ਇਲਾਇਚੀ ਵਾਲੀ ਚਾਹ ਬਣਾਈ ਹੈ ਮੈਂ ਮੋਟੀ ਇਲਾਇਚੀ ਔਰ ਸੌਂਫ ਵਾਲੀ, ਬੜੀ ਟੇਸਟੀ ਲੱਗਦੀ ਚਾਹ, ਪਾਣੀ ਦੇ ਵਿੱਚ ਮੋਟੀ ਇਲਾਇਚੀ ਔਰ ਸੌਫ ਨੂੰ ਕਾਢ ਲੈਣਾ, ਠੀਕ ਹੈ, ਫੇਰ ਖਾਡ ਪੱਤੀ ਪਾ ਲੈਣੀਏ, ਠੀਕ ਹੈ ਫੇਰ ਉਬਾਲਾ ਅੰਨ ਤਕ ਫੇਰ ਉਸ ਤੋਂ ਬਾਅਦ ਦੁੱਧ ਪਾਉਣਾ, ਜੇ ਦੋ ਕੱਪ ਪਾਣੀ ਪਾਇਆ ਤੇ ਇੱਕ ਕੱਪ ਦੁੱਧ ਪਉਣਾ ਥੋੜੀ ਚਾਹ,
ਅੱਛਾ, ਹੈਲੋ,,,, ਹੈਲੋ,,, ਹੈਲੋ। ਹੈਲੋ। ਲੋ ਹੈਲੋ।